ਹਾਂਜੀ
ਮੀਦਾਗੇ ਬ ਹਾਂਜੀ ਹਾਂਜੀ ਮੈਂ ਕੰਮ ਹੁਣ ਮ ਬੈਠੇ ਹਾਂ
ਹਮ
ਹਾਂ ਖ ਮੇਰੀ ਦਵਾਈ ਕ ਲ
ਹਾਂਜੀ
ਪਾਣਾਆ ਹ ਜਿਵੇਂ ਅਸੀਂ ਖਾਵਣਾ ਚ ਖਾਈਦੇ ਹ ਹਾਂਜੀ ਦਵਾਈ ਵੀ ਚੱਲਦੀ ਨਾਲੇ ਜਿਦਾਂ ਇਲੀ ਪਾਣੀ ਨੀ ਖਾਂਦੀ ਤੇ ਮੈਂ ਅੱਡ ਨਾਲੂ ਚਲਾ ਕੇ ਨੂਣ ਮਿਰਚ ਪਵਾ ਕੇ ਸੁੱਖਾ ਖਾ ਲੈਂਦੇ ਜੀ ਜ਼ਿਆਦਾ ਜੀਅ ਖਾਦਾ ਉਹਭੀ ਤਾਂ ਪਾਣੀ ਦਾ ਮਜ਼ਾ ਵੀ ਨਹੀਂਆਉਂਦਾ ਨਾ ਮੀ ਆਣੀ ਹ ਹਾਂਜੀ
ਨਹੀਂ ਉਹ ਕਰ ਸਕਦੇ ਆ ਜਿਵੇਂ ਜਲਜੀਰਾ ਵਾਲਾ
ਪਾਪੜ ਵਾਲਾ ਲੈ ਕੇ ਆਉਣਾ ਉਹ ਲੈ ਕੇ ਆਲੂ ਬਣਾ ਕੇ ਸਿੰਪਲ ਜਿ ਜੀਰਾ ਜਲਜੀਰਾ ਪਾਣੀ ਚ ਖਾਓ
ਹਮ ਹਮ
ਮ ਕੇ
ਹਮ ਅੱਛਾ ਹਾਂ ਕੀ ਕਰੇ ਬੱਚੇ ਨੂੰ
ਕਹਿ ਮੈਂ ਕਿਹਾ ਕੱਲ ਤ ਮਨ ਕਰੇ ਰੁਟੀ ਖਾਣ ਦਾ ਮੈਂ ਕਿਹਾ ਮੇਰੇ ਮਨੀ ਨੀ ਆ ਬਾਜ਼ ਖਾਣੀ ਚਕ ਆਗਣਾ
ਹਾਂ ਪਾਲ ਸਖਤ ਆ
ਨਮੂੰਨੀ ਜ ਉਹ ਹੋ ਸੱ ਜਾਂਦੀ ਨਾ ਜਿਆਦਾ ਹ ਕਰਦੀ
ਹਮ
ਕਦੇ ਸੁ
ਹਾਂ ਤੇ
ਕਿੱਦਾਂ ਕਰਦੀ ਆ ਨਿੱਕੂ ਹਮ ਬੜਾ ਦੀਿੱਦੀ ਹੋ ਗਈ ਆ ਰੋਣ ਬੈ ਜਾਂਦੀ ਕਿੱਦਾਂ ਰੋਂਦੀ ਮੈਂ ਵੀ ਛੱਡਦੀ ਰੋਂਦੀ ਮ ਬੈ ਕੇ ਮੈਂ ਵੀ ਕਹਿੰਦੀ ਗਰਮ ਲੈ ਕੇ ਆ ਰ ਮੂੰਚ ਲਗੀ
ਕ ਸੀ ਤੇ ਅੱਛਾ ਮੈਂ ਕਹਿ ਮਾਰਨ ਡ ਆ ਹਹ ਅੱਛਾ ਸਹੀ ਤਾਂ ਹੈ
ਬੇਇਜਤੀ ਕਰਦੇ ਨੀ ਮੇਰੀ
ਪਛ ਨੂੰ ਦਦਾ
ਲੈਦਾ ਲੈ
ਹਾਂ ਲੈਂਦਾ ਸਟਾਰਟ ਤੇ ਕੀਤਾ ਮੈਂ ਕਨਈ ਨੀ ਕਰ ਰਹੀ ਹਾਂ
ਅੱਛਾ ਅੱਛਾ ਹੋਈ ਕਹਿਣ ਡੇ ਸੁ ਲਿਆ ਦੋ ਕਹਿਣ ਡੇ
ਉਹ ਤੁਹਾਡਾ ਪਤਾ ਮਨਪ ਚੁ ਬਾਲਾਆ ਮੈਨੂੰ ਕ ਕਊਗਾ ਭਾਬੀ ਤੂੰ ਭਜਾਈ ਜੀ ਤੁਸੀਂ ਤੇ ਜਿੱਦਾਂ ਮੈਂ ਵੀਹ ਤੀਹ ਦਾ ਖਾਇਆ ਤੇ ਤੀਹ ਰੁਪਇਆ ਮੈਂ ਗਿਣ ਕੇ ਲੈ ਕੇ ਜਾਂਦੀ ਜਿਆਦਾ ਲੈ ਕੇ ਜਾਂਦੀ ਤੇ ਕਹਿੰ ਤੁਹਾਡਾਮਾ ਹੋ ਗਿਆ ਮੈਂ ਜਮਾ ਵੀ ਕਰਾ ਦਿੰਦੀ ਹਾਂ ਆਖੂਗਾ ਕਿੱਪੜੇ ਚਲਾ ਕੇ ਤੁਸੀਂ ਗੋਨੇ ਚ ਗੈਣ ਗੁਣ ਕੇ ਚੁਣ ਚਾਣ ਕੇ ਲੈ ਕੇ ਆਉਂਦੇ ਹੋ ਮੈਂ ਕਿਹਾ ਹਾਂ ਕੀ ਪੰਜ ਸੌ ਦਾ ਨੋਟ ਲੈ ਕੇ ਆਵਾਂ
ਹਾਂ ਕ ਆ ਆਪਣਾ ਕਿੱਥੇ ਕਰਦੇ ਆ ਆਪਣੇ ਵਾਰੀ ਰੱਖ ਲੈਂਦੇ ਕਿੱਥੇ ਨਹੀਂ ਤੇ ਦੇਖਣ ਡ ਮਣੀ
ਇੜ ਜਚਣਾ ਚਲਾਾਰੀਆਂ ਗਡ ਚੰਗੀ ਆ ਕੁੜੀ ਹੁਣ ਗ ਗੱਲ ਮੰਨਦੀ ਆ
ਨਹੀਂ ਉਹ ਤੇ ਕਲਮਗ ਦਿੱਤਾ ਸੀ ਕੱਲ ਇਹਨੂੰ ਸਕੂਲ ਚ ਦਿੱਤਾ ਸੀ ਨਾ ਸੱਠ ਰੁਪ ਕਰਕੇ ਪੰਜਾਹ ਮ ਦਿੱ ਤੇ ਸੀ ਆਰੋ ਹਮ
ਤੁਸੀਂ
ਹਮ ਕਿ ਕੇਹਰੇ
ਪਾਣੀ ਹੋ ਬਣ ਗਈ ਕਿ ਬਣਾਓਗੇ
ਹਮ ਨਹੀਂ ਨਹੀਂ ਬਣਾਉਣੀ ਆ ਹਾਲਲੀ ਕਿੱਥੇ ਬਣੀ ਆ
ਆਹ
ਹਮ
ਫ੍ਰੀ ਹੋ ਕੇ ਬੈਠੇ ਨਾਲੇ ਹਾਂਜੀ ਚਾਹ ਚੂ ਪੀ ਲਈ
ਹਾਂਜੀ
ਹਮ
ਉਓਹੀ ਮੈਂ ਗੁਲਤੋਪੇ ਵਾਲਾ ਆਆ ਸੀ ਤੇ ਉਹੀ ਕਹਿੰਦੇ ਕਿ ਥੋੜੇ ਗੁਲਤੋਪੇ ਲਾਦੇ ਭੁੱਖ ਲੱਗਾ ਲੱਗ ਜਾਂਦੀਨਾਂ ਨੂੰ ਇੰਨੇ ਟਾਈਮ ਤੱਕ
ਹਾਂਜੀ ਹਾਂਜੀ ਉ ਤੇ ਗੱਲ ਹੈ
ਹਾਂਜੀ ਉਹ ਤੇ ਆ ਹੁਣ ਬੋਲ ਤੇ ਇੱਧਰ ਆਊਗਾ ਭਆ ਨੂੰ ਗੋਲਗੱਪਰਿਆਲੇ ਨੂੰ ਹਾਂ ਹਾਂ ਗ ਗੋਲ ਗਪੇ ਲ ਅੰਕਲ ਹਮ ਹਮ ਹੀ ਸਤਰ ਗਲਡ ਕੱਪ ਖਵਾੜ
ਆ ਰਹੀ ਹੈ ਆਵਾਜ਼ ਆ ਰਹੀ ਹੈ
ਹਮ ਹਮ ਹਡੇ ਗੱਲ ਗੁਪ ਖਾਈ ਜਾਏ ਫ ਕਹਿੰਦੇ ਹੋਰ ਤੁ ਨ ਖਾ ਖਾਂਦੇ ਖਾਂਦੇ ਹੋ ਤੁਸੀਂ
ਤੇਖ ਖਾਂਦੀ ਹੈ ਮੇਰੀ ਨਾ ਥੋੜੀ ਜਿਹੀ ਹੋਮਿਓਪੈਥੀ ਦੀ ਦਵਾਈ ਚੱਲਦੀ ੋੜੀ ਤੇ ਇੰਨੀ ਪਾਣੀ ਮਨਾ ਹੈ
ਅੱਛਾ ਅੱਛਾ ਹਾਂਜੀ ਹਮ ਆਹ ਤੇ ਆ ਹਾਂ ਉਹਦੇ ਚ ਨਹੀਂ ਖਾਣਾ ਹੁੰਦਾ
ਹਾਂਜੀ ਤੇ ਫਿਰ ਇਹ ਤੋਂ ਬਿਨਾਂ ਪਾਣੀ ਦਾ ਮਜ਼ਾ ਨਹੀਂੀ ਆਉਂਦਾ ਪਾਣੀ ਵ ਆਪ ਰੱਜ ਕੇ ਖਾ ਲੋ ਉਹਦੇ ਬਾਅਦ ਸੁੱਖਾ ਖਾਓ ਉਹ ਮਜ਼ਾ ਉਹ ਹੋ ਜਾਂਦਾ ਲੇਕਿਨ ਇਦ ਹੀ ਬੋਲ ਤੁਸੀ ਸੁੱਖਾ ਖਾ ਕੇ ਆ ਜਾਓ ਨੀਜ਼ਾਉਂਦਾ ਹਾਂ ਮੈ ਮਾਨ ਵੀ ਨਹੀਂ ਹੈਗਾ ਹੁਣ ਖਾਣ ਦਾ ਜਿੱਦਾਂ ਮੈਂ ਦਾਲ ਾਲੀ ਤੇ ਮੈਂ ਨਹੀਂ ਖਾਂਦੀ ਹਾਂ ਪਰਹੇਜ਼ ਹਾਂਜੀ ਪੂਰਾ ਮੈਂ ਦਵਾਈ ਪਰਹੇਜ਼ ਨਾਲੈਂ ਲੈ ਰਹੀ ਹਾਂ
ਅੱਛਾ ਵਧੀਆ ਤੇ ਲੈਣੀ ਚਾਹੀਦੀ ਇਸ ਤਰ੍ਹਾਂ
ਹਾਂਜੀ ਹਾਂ ਲਦਾਾ ਵੀਥੋਂ ਅੱਜ ਜਾਂਦੇ ਰਹਿੰਦੇ ਆ ਸੁਣ
ਹਾਂ, ਤਾਂ ਹੀ, ਤਾਂ ਫਰਕ ਪਏਗਾ। ਵੀ ਫੇਰ,
ਮੈਂ ਕਿਹਾ, ਪੈ ਗਿਆ ਨਾ। ਦਰਦ ਵੀ ਨੀ ਆ। ਲੱਗ ਨੀ ਰਿਹਾ ਕੁਛ ਪਹਿਲਾਂ ਹੀ ਪਹਲੇ ਤਾਂ, ਖੜੇ ਘਿਓ ਨਹੀਂ ਪਾਇਆ ਦੁੱਧ ਚ। ਸਵੇਰੇ ਉੱਠ ਗੇ। ਇੰਨਾ ਦਰਦ, ਰੈਡ ਪੂਰਾ ਪਿੱਛੋਂ, ਅੱਡੀ ਮੇਰਾ ਲਾਲ, ਹੋਇਆ ਪਿਆ ਸੀ।
ਹੂੰ, ਅੱਛਾ।
ਕਰਦੇ ਵੇ। ਹਾਂ, ਬਹੁਤ ਪੂਰਾ ਸਵੈਲਿੰਗ, ਹੋ ਗਿਆ ਹੱਥ। ਵੇਟ ਆਪਣਾ ਘਟ, ਕਰ ਸਕਦੇ ਹੋ, ਲੇਕਿਨ ਉਹ ਬਹੁਤ ਜਿਆਦਾ ਹੈ। ਐਡੀ ਵੱਧ ਜਾਂਦੀ। ਵੇਟ ਦਾ ਤਾਂ ਅਸਰ, ਉਹਦੇ ਚ ਨਹੀਂ ਹੈ। ਲੇਕਿਨ ਪਹਿਲੀ ਗੱਲ, ਵੇਟ ਨੇ, ਬਹੁਤ ਬਿਮਾਰੀ ਹੋਰ ਲੱਗ ਜਾਂਦੀ ਨਾ। ਜ਼ਿਆਦਾਤਰ ਪਾਣੀ ਪੀਓ। ਦੇ ਬਾ ਤੁਸੀਂ ਜੀਰਾ ਪਾਣੀ ਪੀਓ, ਸੋਫ ਪਾਣੀ ਪੀਓ, ਕਹਿੰਦੇ ਵੇਟ ਲੋਸ ਕਰਨ ਵਾਸਤੇ, ਬਹੁਤ ਵਧੀਆ ਡਾਇਟ ਹੈ।
ਅੱਛਾ- ਅੱਛਾ।
ਹ ਜੀੜਾ ਪਾਣੀ ਨਾਲ ਤਾਂ, ਬਹੁਤ ਛੇਤੀ ਵੇਟ ਲੋਸ ਹੁੰਦਾ ਹੈ। ਇਕ, ਦੋ ਵਾਰੀ ਮੈਂ ਪੀਤਾ। ਹਾਂਜੀ, ਬਹੁਤ ਵੇਟ ਲੋਸ ਕਰਦਾ ਨਾ। ਫਟਾਫਟ ਲੋਸ ਕਰਦਾ। ਔਰ ਪਾਣੀ ਵੀ ਇਮਿਊਨਿਟੀ, ਬਣਾ ਬ ਵਧਉਂਦਾ ਹੈ। ਸੋਫ਼ ਪਾਣੀ ਤਾਂ ਮੇਨ, ਵਧੀਆ ਲੱਗਾ, ਪੀ ਲੈਂਦੇ ਹਾਂ। ਜੀਰਾ ਪਾਣੀ ਦੋ ਬਾਰੀ ਪੀ ਤਾਂ, ਉਹ ਪੀਤਾ ਨੀ ਗਿਆ। ਮੈਂ ਕਿਹਾ ਪੀ ਲਉਂਗੀ। ਇੱਦਾਂ ਵੈ ਸਾਡ ਵੇਖ ਜੀਰਾਾਂ, ਸੌਫ, ਅਜਵਾਾਈਨ ਜਨ ਤੇ ਉਹ, ਰੀਲ ਚ ਆਂ ਡਿਆ ਸੀ। ਮੈਂ ਵੀ ਖਾ ਕੇ, ਵੇਖਿਆ ਤੇ ਮੇਰੇ। ਮਤਲਬ ਮੈਨੂੰ, ਫ਼ਰਕ ਪਿਆ। ਕਹਿੰਦੇ ਨਾ ਜਿ ਨੂੰ ਮਾਈਗ੍ਰੇਨ ਵਗੈਰਾ ਹੁੰਦਾ ਹੈ। ਉਹ ਪ ਤੁਹਾਡੇ ਤਵਾ ਤੇ। ਤੁਹਾਡਾ ਅਜਵਾਇਨ, ਸੋਫ ਤੇ ਜੀਰਾ ਤੇ ਤਿੰਨਾਂ ਨੂੰ, ਇੱਕ ਮਾਤਰਾ ਸੀ। ਲੈ ਕੇ, ਚੰਗੀ ਤਰਾਂ ਭੁੰਨ ਕੇ, ਉਹਨੂੰ ਪੀਸ ਲਓ। ਉਹ ਵੀ ਮੈਂ ਪਾਊਡਰ ਬਣਾ ਕੇ ਰੱਖੀ ਆ। ਤੇ ਕਾਣਾ ਲੂਣ ਪਾ ਕੇ। ਉਹਨੂੰ ਰੋਟੀ ਦੇ, ਬਾਦ ਮਤਲਬ ਇੱਕ ਚਮ ਖਾ ਕੇ। ਚਬਉਣਾ ਨ ਨਹੀਂ ਹੈ। ਇੱਕ ਚਮਚ ਖਾ ਕੇ ਉੱਥੋਂ ਪਾਣੀ ਪੀ ਲੋ।
ਅੱਛਾ, - ਅੱਛਾ। ਹਾਂ, ਸਵਾਦ ਲੱਗਦਾ ਉਹ ਵੀ। ਨਾ,
ਉਹਦੇ ਚ, ਕਹਿ ਰਹੇ ਸੀ ਨਾ। ਕਿ ਮਾਈਗਰੈਂਨ ਕੋਈ, ਵੱਡੀ ਗੱਲ ਨਹੀਂ ਹੈ। ਇਹ ਜਿਹੜਾ ਜੇ, ਸਾਨੂੰ ਜੇ ਸਾਰਿਆਂ ਦਾ ਜਿਹੜਾ। ਟੈਂਸ਼ਨ ਹੁੰਦਾ ਆ। ਉਹ ਮਿਲ ਕੇ ਸਾਡੀ, ਮਾਈੰਡ ਚ ਜਿਹੜਾ। ਜੋ ਸੈਟ, ਹੋ ਜਾਂਦਾ ਨਾ, ਉਹਨੂੰ ਮਾਈਗਰੈਂਨ ਕਹਿੰਦੇ। ਮਾਈਗ੍ਰੇਨ, ਕੋਈ ਬਿਮਾਰੀ ਨਹੀਂ ਹੈ। ਕਹਿੰਦਾ ਬਿਰਾ ਬਣਾ ਦਿੱਤਾ ਹੈ। ਲੇਕਿਨ ਮਾਈਗ੍ਰੇਨ, ਕੋਈ ਬਿਮਾਰੀ ਨਹੀਂ ਆ। ਉਹ ਬੰਦਾ ਖੁਦ ਜ਼ਿਆਦਾ ਟੈਨਸ਼ਨ ਲੈ ਕੇ। ਖੁਦ ਉਹਨੂੰ, ਆਪਣੇ ਮਤਲਬ ਉਹਨੂੰ, ਬੁਲਾ ਲੈਂਦਾ ਆ। ਉਹਦੇ ਚ, ਕਹਿ ਰਹੇ ਸੀ, ਕਿ ਜਦ, ਜਦੋਂ ਹਮੇਸ਼ਾ ਸਰ ਚ, ਪੀੜ ਹੁੰਦਾ ਹੈ। ਕਈ ਲੋਕ, ਕਹਿ ਦਿੰਦੇ। ਡਾਕਟਰ ਕੋ ਮਾਈਗਰੇਨਰ ਦੀ ਦਵਾਈ ਖਾ ਲ ਲੋ ਜੀ। ਆਹ ਕਰ ਲੋ ਧੁੱ ਕਦੇ ਗਲਤ ਗੱਲ ਆ। ਉਹ, ਕਹਿੰਦਾ। ਇੱਕ ਬੁੱਧਾ ਜਿਹਾ, ਉਹ ਦੱਸਦਾ ਆ। ਉਹ ਕਹਿੰਦਾ ਕਿ ਮਤਲਬ, ਮਤਲਬ ਜ਼ਿਆਦਾ ਜਦੋਂ, ਪੇਟ ਦੀ ਗੈਸ ਜਦੋਂ ਸਰ ਚ, ਚੜ ਜਾਂਦੀ ਨਾ। ਉਹਨੂੰ ਮਾਈਗ੍ਰੈਂਟ, ਕਹਿੰਦੇ ਆ। ਜਦੋਂ ਗੈਸ ਨੂੰ, ਚਲੋ ਹਾਂ। ਸ਼ੇਅਰ ਕਰੂੰਗੀ। ਮੈਂ ਸੇਵ ਕੀਤਾ ਹੋਇਆ। ਤੁਹਾਡੇ ਵਾਸਤੇ, ਉਹ ਕਹਿੰਦੇ ਜਦੋਂ, ਇੱਥੇ ਨਹੀਂ ਨਿਕਲ ਸਕਦਾ ਆ। ਜਾਂ ਤੇ ਕਈਆਂ ਦਾ ਕਹਿੰਦੇ, ਇੱਥੇ ਲੱਕ ਤੇ, ਇੱਥੇ ਪੈਰ ਦੇ ਪਿੱਛੇ। ਪਿੱਛੇ ਜਾ ਕੇ, ਵੜ ਜਾਂਦਾ ਹੈ। ਜਿਹੜਾ ਨਵਸ ਚੜ ਜਾਂਦਾ, ਉਹਨੂੰ ਕਹਿੰਦੇ ਆ। ਹੋਰ ਇੱਕ ਕਹਿੰਦਾ ਕਿ, ਸਰ ਚ ਲੇ ਕੇ ਪੂਰਾ, ਚੜ ਜਾਂਦਾ। ਢਿੱਡ ਦਾ ਜਿਹੜਾ ਗੈਸ ਰਹਿੰਦਾ। ਉੱਥੇ, ਸਰ ਚੜ ਜਾਂਦਾ, ਤੇ ਉਹਨੂੰ ਕਹਿੰਦੇ ਆ। ਮਾਈਗ੍ਰੇਨ ਕਹਿੰਦੇ। ਆ ਹਾਂਜੀ।
ਹੋ ਤੇ ਆ। ਹਾਂ, ਹੁੰਦੀ ਗੈਸ। ਕਈ ਤਰਾਂ ਦੀ, ਹੁੰਦੀ ਨਾ। ਕਈਆਂ ਨੂੰ, ਜਲਣ ਹੋਣ ਲੱਗ ਜਾਂਦੀ ਆ। ਹੂੰ, ਕਈਆਂ ਤੇ ਤਾਂ, ਦਰਦ ਹੋਣਾ ਕਹਿੰਦਾ। ਫੇਰ,
ਕੀ ਆ। ਖ ਖ ਲਾ, ਮੇਰੇ ਕੋ ਮਤ ਦੇ। ਮ ਖਾ ਟੇਸਟ ਕਿੰਨਾ ਚੰਗਾ। ਪਾਣੀ ਜਾ, ਖਾਲ ਲਾ।
ਹੂੰ।
ਖਟਾ ਨਾ, ਖਾ ਬੇਟਾ। ਸੁੱਖਾ ਲੈ ਜਾਓ। ਉਧਰ ਹਾਂਜੀ। ਕੀ ਕਹਿ ਰਹੇ ਹੋ।
ਮੈਂ ਆਇਆ ਕਈ ਵਾਰ
ਓਦਾਂ ਖਲੋਤਾ ਹੈ ਦਿਖਾ ਰਿਐ ਐ ਲ ਜਿਹੜ ਸੁੱਖਾ ਇਹ ਵੀ ਪਿੱਛ ਸੁ ਹਾਂ ਲੈਦੋ ਮੈਨੂੰ ਵੀ ਚੇਂਜ ਵੇਖ ਹੈਗੇ ਨੇ
ਹਮ ਹੋ ਮਸਾਂ ਖੋੱਲਿਆ ਇੰਸਟਾਗ ਫਡ
ਹਾਂਜੀ ਵੀ ਲੱ ਖਾ ਹੋਣ ਖਾ ਲਾ ਹੋਣ ਖਾਾ ਕਦੀ ਪਾਣੀ ਬੜਾ ਪਾਣੀ ਚ ਬੜਾ ਟ ਟੇਸਟ ਹੈ ਮੈਂ ਕਿਹਾ ਹੜ ਜ ਜਾ ਮੇਰੇ ਲਾਗੇ ਨਾ
ਹਮ ਹ ਬ ਖੁਸ਼ਬੂ ਨਾਲ ਫੇਿਰ ਜੇ ਕਰਨਾ ਖਾਂਣਦਾ
ਹਾਂਜੀ ਦ ਮੈਂ ਰੁਕੀ ਪਈ ਆ ਸਟਾਰਟ ਹੋ ਕੇ ਤੇ ਮੈਂ ਉਹ ਕੰਟਰੋਲ ਵੀ ਨੀ ਕਰ ਸਕਦੀ ਖਾ ਵੀ ਨੀ ਲਵਾਂ ਕੋਈ ਭਰੋਸਾ ਨੀ ਮੇਰਾ ਹਾਂਜੀ ਤੇ ਦੂਰ ਮੈਂ ਨੱਕ ਬੰਦ ਕਰਕੇ ਆਉਂਦਾ ਤੇ ਮੈਂ ਨੱਕ ਬੰਦ ਕਰਕੇ ਇੱਧਰ ਹੋ ਜਾਂਦੀ ਹਾਂ ਮਲਬ ਏਦਾਂ ਵੀ ਨੀ ਹੈ ਕਿ ਮੈਂ ਖਾ ਲੂੰਗੀ ਇਏਦਾਂ ਤਾਂ ਕੋਈ ਗੱਲ ਨੀ ਹੈ ਲੇਕਿ ਜਿਹੜਾ ਸੈਂਟ ਫਿਰ ਜਾਂਦਾ ਚਣ ਲੱਗ ਜਾਂਦਾ ਨਾ ਉੱਥੇ ਹੀ ਕੋਈ ਨੀ ਕੋਈ ਨੀ ਇੱਕ ਦੋ ਦਿਨ ਦਵਈ ਗੈਪ ਕਰ ਲਉਗੀ ਖਾ ਲਗੀ ਨਹੀਂ ਤਾਂ ਲੈ
ਮੇਰਾ ਵੀ ਇੱਕ ਵਾਰੀ ਇਸ ਤਰ੍ਹਾਂ ਹੀ ਇੰਨਾ ਜੀਅ ਕਰੀ ਜਾਵੇ ਗੁਪਚੁਪ ਖਾਨ ਦਾ ਤੇ ਮੈਂ ਖਾਇਆ ਹੀ ਨਹੀਂੀ ਖਾਈ ਨੀ ਪਾਈ ਉਸ ਟਾਈਮ ਔਰ ਮੈਨੂੰ ਸਪਨੇ ਮੈਂ ਗੁਪੁ ਵੀ ਵੇਣ ਡ ਕਿੰਨੇਡੇ ਵਡੇੁਪੂ ਤੂੰ ਖਾਂ ਡ ਮੈਂ ਬਹਿ ਕੇ
ਹਾਂਜੀ ਸਹੀ ਗੱਲ ਹੈ
ਹ ਸਪਨੇ ਜਿ ਮਨੂੰ ਗੁਪਚੁ ਵੀ ਵੇਖੇ ਹੀ ਨੇ ਮੈਂ ਤੁਹਾਡੀੀ ਗੁਪ ਚੁ ਖਾ ਰਹੀ ਆ
ਹਾਂਜੀ ਉਹ ਇੱਕ ਵੀਡੀਓ ਚ ਆਉਂਦਾ ਆ ਇਨਾ ਵੱਡਾ ਨ ਗੁਪ ਚੁ ਹਾਂਜੀ ਆ ਲ ਲੈ ਕੇ ਦੇਰੀ ਉਹ ਏਦਾਂ ਖਾਂਦਾ ਉਹਦੋਂ ਮੂੰਹ ਚਾਹੀਦਾ ਉਹ ਕਹਿੰਦਾ ਉਹਨੂੰ ਗੂੰਗਾ ਲਿੰਦਾ ਬੋਲ ਨੀ ਸਕਦਾ ਉਹਨੂੰ ਕਹਿੰਦਾ ਦਿਮਾਕ ਮਤਲਬ ਕਿਰਾ ਖਰਾਬ ਆ ਕੀ ਉਹ ਗੁਪਤਵਾੜਾ ਨੂੰ ਮ ਮੁੜ ਮੁੜ ਕੇ ਵੇਖਦਾ ਕਿ ਪਗਲਾ ਉਗਲਾ ਹੈ ਕਿ ਫੇ ਉਹਨ ਕਹਿੰਦਾ ਫਿਰੰ ਵੱਾ ਗੁਪੁਪਿੰਦਾ ਉਹ ਆਪਣੇ ਉਹਦੇ ਮੂੰਹ ਚ ਜਾਂਦਾ ਨਹੀਂ ਫਿਰ ਉਹਨ ਕਹਿੰਦਾ ਅ ਅ ਕਦ ਕਿਿੰ ਮੈਂ ਮੂੰ ਬਖ ਖਲਾ ਕਹਿੰਦਾ ਕਹਿੰਦਾ ਹ ਰੁ ਆਈਡੀਆ ਮਿਲਿਆ ਇ ਇੰਟਿਪ ਕੱਢਦਾ ਉਹਦੇ ਮੂੰਹ ਤੇ ਲਾਗੇ ਜਾਂਦੇ ਨਾਪ ਦਾ ਕਹਿੰਦਾ ਹਾਂ ਹੋਰ ਸਮਝ ਆਇਆ ਛੋਟਾ ਜਿਹਾ ਚੁੱਕ ਕੱਢਦਾ ਪਾਪੜੀ ਵਾਲਾ ਫਿਰ ਚੰਗਾ ਮੈਂ ਪੈਸੇ ਮਤਲਬ ਚੰਗੇ ਇਹ ਨੂੰ ਕੜਾ ਕੜਾ ਖਿਲਾ ਦਿੰਦਾ ਇਹਨੂੰ ਕੀ ਪਤਾ ਲੱਗੇਗਾ ਤੇ ਫੇਰ ਉਹ ਪਾਪ ਵਿੱਚ ਆਲੂ ਪਾ ਕੇ ਕਹਿੰਦਾ ਉਹਨੂੰ ਕਹਿੰਦਾ ਹਮਮ ਹਣ ਵਧੀਆ ਹੋਣ ਵਧੀਆ ਕੀਤਾ ਉਹ ਕਹ ਨਹਾ ਚੜ ਖਾਈ ਜਾ ਫੇਿਰ ਜਿਹੜੇ ਸੁੱਖੇ ਗੁਪਚੂ ਦਬਾ ਸੁ ਸੁੱਕਾ ਨਈਂ ਦਿੰਦੇ ਆ ਲਾਸਟ ਚ ਪਾਪੜੀ ਵਰਗਾ ਉਹੀ ਉਹਨੂੰ ਖੁਆਈ ਜਾਂਦੇ ਖੁਆਈ ਜਾਂਦੇ ਆ
ਹਮ ਹਮ ਅੱਛਾ
ਮੈਂ ਕਿਹਾ ਇਥੇ ਇੱਕ ਉਹ ਹੈਗੇ ਆ ਮੈਂ ਤੁਹਾਨੂੰ ਰੱਖਦੀ ਹਾਂ ਨਾ ਬੱਚੇ ਪਰੇਸ਼ਾਨ ਕਰੇ ਥੋੜੇ ਹਾਂਜੀ ਹਾਂਜੀ ਚੰਗਾ ਜੀ